ਹੈਲੋ ਸਤਿ ਸ਼੍ਰੀ ਅਕਾਲ ਭੈਣਜੀ ਜੀ। ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ।
ਹਾਂਜੀ ਵਧੀਆ ਵਧੀਆ ਹੋਰ
ਹੋਰ ਬਸ ਵਧੀਆ ਅੱਜ ਕੱਲ ਕਿਵੇਂ ਫੋਨ ਅੱਛਾ ਅੱਛਾ ਨਹੀਂ ਮੈਂ ਤੇ ਤੁਹਾਨੂੰ ਬੜਾ ਯਾਦ ਕਰਦੀ ਰਹਿੰਦੀ ਹ ਹਾਂਜੀ ਉਹ ਤੇ ਗੱਲ ਸਹੀ ਹੈ ਬੜਾ ਟਾਈਮ ਹੋ ਗਿਆ ਧ ਨਾਲ ਗੱਲ ਕੀਤੇ ਹੋਏ ਤੇ ਬੱਚੇ ਚਲੋ ਵਧੀਆ ਕੀ ਤਾਂ ਅਸੀਂ ਬਹੁਤ ਵਧੀਆ ਕੀਤਾ ਕੋਈ ਤੇ ਮੈਨੂੰ ਯਾਦ ਕਰਦਾ ਨਾ ਆਪਣੇ ਆਪ ਪਿਆ ਹੁੰ ਬੰ ਯਾਦ ਕਰ ਹਾਂ ਬਿਲਕੁਲ ਸਹੀ ਗੱਲ ਤੇ ਬਿਲਕੁਲ ਸਹੀ ਗੱਲ ਹਾਂਜੀ ਹਾਂਜੀੂੰ
ਉਹ ਇੱਕ ਗੱਲ ਪੁੱਛਣੀ ਸੀਗੀ ਉਹ ਤੁਸੀਂ ਹਾਂਜੀ ਮੈਂ
ਮੈਂ ਦੇਖਮ ਕਰਦੇ ਹੋ ਵਰਾ ਹਜੀ ਹਜੀ ਹ ਮੈਂ ਤੁੂੰ ਪੁਛਣਾ ਸੀਗਾ ਮੈਂਮ ਸਟਾਰਟ ਕਰ ਆਯ
ਮਤਲਬ ਕੀ ਕਰੀਏ ਮਤਲਬ ਉਹਦੇ ਲਈ ਮੈਨੂੰ ਕਿੰਨਾ ਕੁ
ਟਾਰਟਪ ਕਰਨਾ ਪ ਗ ਅਛਾ ਅਛਾ ਤੁਸੀਵਾਦੇ ਹੋ ਜ ਅਛਾ ਅਛਾ ਠੀਕ ਆ ਠੀਕ ਆ ਹਾਂਜੀ ਹਾਂਜੀ ਦੇਖੋ ਬਿਲਕੁਲ ਸਹੀ ਗੱਲ ਆ ਦੇਖੋਤਾ ਅੱਜ ਕਲ ਨਾ ਗਰਮੀ ਹੈ ਹਾਂਜੀ ਹਾਂਜੀ ਬਾਹਾਰ ਇਨਾ ਨਿਕਲ ਨ ਹੁੰ ੈ ਬੁ ਸਹੀ ਗ ਅਾ ਅ ਚਲੋ ਕਿਸੇ ਭੇ
ਹਾਂਜੀ ਹਾਂਜੀ ਤੇ ਉਹ ਮੈਂ ਉਹੀ ਪੁੱਛਣਾ ਸੀ ਜਿੱਦਾਂ ਅਸੀਂ ਓਨਲਾਈਨ ਹੁਣ ਮੰਗਵਾਦੇ ਹਾਂ ਤੇ ਜਿੱਦਾਂ ਦੱਸਦੇ ਆ ਕੁਆਲਿਟੀ ਕੱਪੜੇ ਦੀ ਮਤਲਬ ਉਹ ਓਦਾਂ ਹੀ ਆਉਂਦਾ ਕੱਪੜਾ ਮਤਲਬ ਹਰ ਇੱਕ ਚੀਜ਼ ਉਤੇ ਵਰਕ ਵਗੈਰਾ ਮਤਲਬ ਪ੍ਰੋਪਰ ਉਹੀ ਚੀਜ਼ ਆਏ
ਹਾਂ ਉਹੀ ਚੀਜ਼ ਆਉਂਦੀ ਤੁਸੀਂ ਆਪਣਾ ਮਤਲਬ ਸਟਾਰਟ ਕਰਨਾ ਬ ਇਸਸ
ਹਾਂਜੀ ਮੈਂ ਬਿਜਨਸ ਸਟਾਰਟ ਕਰਨਾ ਸੀਗਾ ਮੈਂ
ਠੀਕ ਹੈ ਠੀਕ ਹੈ ਲ ਠੀਕ ਹਾਂਜੀ ਹਾਂਜੀ ਸਭ ਤੋਂ ਪਹਿਲੇ ਨਾ ਤੇ ਇੱਕ ਗੱਲ ਇਹ ਆੁੰਦੀ ਹੈ ਕਿ ਸਾਨੂੰ ਹੈਲੋ ਹਜੀ ਹਜੀ ਅੱਛਾ ਅੱਛਾ ਸਭ ਤੋਂ ਪਹਿਲੇ ਧ ਆਉਂਦੀ ਆ ਸਸੀ ਮਤਲਬ ਕਿਹੋ ਜਿਹਾ ਕੱਪੜਾ ਲਿਆ ਰਿਹਾ ਪਹਿਲੀ ਗੱਲ ਤੇ ਹੁਣ ਦੇਖੋ ਸਮਰ ਸੀਜਨ ਚ ਆ ਰਿਹਾ ਪਹਿਲਾਂ ਤਾਂ ਕੋਟਨ ਹੋਏ ਮਲਮਲ ਦਾ ਕੱਪੜਾ ਹੋ ਜਾਏ ਕੈਮਰਿਕ ਕੋਟਨ ਹੋ ਜਾਏ ਹਾਂਜੀ ਹਾਂਜੀ ਹਾਂਜੀ ਪਹਿਲ ਤਾਂ ਸਾਨੂੰ ਕ ਜ ਹੋਣੀ ਚਾਹੀਦੀ ਸਭ ਤੋਂ ਪਹਿ ਹਾਂਜੀ ਦੇਖੋ ਸਾਨੂੰ ਜਦ ਤੱਕ ਕੱਪੜੇ ਦੀ ਨੌਲੇਜ ਕੁਛ ਨਹੀਂ ਹੈਗੀ ਨਾ ਅਸੀਂ ਆਪਣਾ ਕੰਮ ਨ ਸਟਾਰਟ ਕਰ ਸਕਦੇ ਹਾਂਜੀ ਹੈ
ਗੱਲ ਤੁਹਾਡੀ ਬਿਲਕੁਲ ਠੀਕ ਹੈ ਤੂੰ ਕਿਦ ਮੈਂੂੰ ਦੇਖੋ ਕਾਫ
ੈਂ ਚ ਅੱਛਾ ਅੱਛਾ ਹਾਂ ਟਮ ਹੋ ਗਿਆ ਹਾਂ ਕਿ ਹਾਂ ਦੇਖੋ ਦੇਖੋ ਚਾਰ ਪੰਜ ਸਾਲ ਹੋ ਗਏ ਨੇ ਮੈਨੂੰ ਤੇ ਚਲੋ ਭੈ ਤੁ ਕੀਤੀ ਸ ਮ ਲ ਫ ਲ ਕਰ ਹਨਾਂਜੀ ਹਨਜੀ ਕਸਟ ਅ ਕਲ ਹਨਜੀੀ ਹਨ ਦੇਖੋ ਹਨਜੀ ਹਾਂਜੀ ਆਪਣੇ ਨਾ ਤੁਂ ਅਸੀਂਫਲਾਈਨ ਤੇ ਕਰਦੇ ਹੀਏ ਚਲੋ ਔਨਲਾਈਨ 'ਤੇ ਤੁਸੀਂ ਪੁੱਛਦੇ ਪ ਹੋ ਨਾ
ਹਾਂਜੀ ਮਤਲਬ ਮੈਂ
ਮਤਲਬ ਮੈਂ ਤ ਕਹ ਆ ਲਨ ਮੰਗਾਨਣਾ ਆ ਮ ਚਲਲ ਮਕੀਟ ਤ ਲੈ ਆਾਾਲ ਮਕੀਟ ਠੀਕ ਆ ਠੀਕ ਆ
ਤੁਹਾਨੂੰ ਪਤਾ ਟਰੈਂਡ ਹੀ ਲੋਕ ਮੰਗਦੇ ਅੱਜ ਕੱਲ ਔਨਲਾਈਨ ਹੀ ਜ਼ਿਆਦਾ ਵਧੀਆ ਮੈਨੂੰ
ਹਾਂਜੀ ਹਾਂਜੀ ਹਾਂਜੀ ਦੇਖੋ ਓਦਾ ਸਕੋਪ ਆ ਅੱਜ ਕਲ ਹਾਂਜੀ ਕੁੜੀਆਂ ਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਇਹੀ ਵਰਾਇਟੀ ਲੈ ਕੇ ਆਓ ਇਹ ਕੋ ਚੱਲੇ ਹੋਏ ਨੇ ਕੋਟ ਸਾਈਡ ਦਾ ਬੋਟ ਟਰੈਂਡ ਹੈ ਅੱਜ ਗੱਲ ਦੇਖੋ ਕੁੜੀਆਂ ਦੇਖੋ ਪਹਿਲ ਤੇ ਗੱਲ ਉਹ ਸਿਰਫ ਪਾਉਂਦੀਆਂ ਨੀ ਲੰਬੀਆਂ ਕਮੀਜ਼
ਹਾਂਜੀ ਕੋਟ ਸੈਟ ਕੰਫਰਟੇਬਲ ਰਹਿੰਦੇ ਨਾ ਕੰਫਰਟੇਬਲ ਹੁੰਦੇ ਆ ਕ ਈ ਟੂ ਕੈਰੀ ਅਰਾ ਨਾਲ ਤੁਸੀਂ ਕਰੋ ਕੋਈ ਦੁਪੱਟੇ ਵਗੈਰਾ ਦੀ ਟੈਸ਼ਨ ਨਹੀਂ ਹੈਗੀ
ਹਾਂਜੀ ਤੁਸੀਂ ਨਾ ਸਾਰੀ ਵਰਾਇਟੀ ਰੱਖੋ ਨਲਾਈਨ ਵ ਤੁਸੀਂ ਪਹਿਲੇ ਕੁੜਤੀ ਲਿਆਓ ਸ਼ਟ ਕੁਤੀ ਦਾ ਟਡ ਯ ਤੇ ਤੁਸੀਂ ਪ ਸਟਾਰਟਗ ਕਰਨਾ ਬਾ ਵ ਗੈਟ ਦਾ ਲਾ ਦੋ ਆਪਣਾ
ਹਾਂਜੀ ਹਾਂਜੀ ਹਾਂ ਮਤਲਬ ਜਿਹੜਾ
ਪ੍ਰੋਫਿਟ ਵੀ ਨਾ ਹੋ ਹਾਂਜੀ ਹਾਂਜੀ ਬਬੋ ਬਣਾ ਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਤੁਸੀਂ ਕਰ ਲਣਾ ਤੁਸੀ ਟਾਈਮ ਹਾਂ ਕੋਈ ਨੀ ਮੈਂ ਤੁਹਾਨੂੰ ਭੇਜ ਦਾਂਗੀ ਕਿੰਨਾ ਮਾਲ ਆਇਆ ਦਾ ਮੈਂ ਆਪਣਾ ਵੇਖਣਾ ਤੁਸੀਂ ਮੈਂ ਤੁਸੀਂ ਜੋ ਜੋ ਮੈਂ ਚਮਚਾ ਇਹਦਾ ਨਾ ਮੈਂ ਤੁਹਾਨੂੰ ਪਹਿਲੇ ਸੈਂਪਲ ਭੇਜ ਦਾਂਗੀ ਤੇ ਵੀ ਜਿੱਥੋਂ ਮੈਂ ਮੰਗਵਾਉਂਦੀ ਆਾਂ ਮੈਂ ਉਥ ਉੱਥੋਂ ਹੀ ਤੁਹਾਨੂੰ ਮੰਗਵਾ ਦਿਆਂਗੀ ਤੁਸੀਂ ਇੱਕ ਦੋ ਪੀਸ ਚੈ ਕਰ ਨਾ ਕਿਸ ਤਰ੍ਹਾਂ ਦੇ ਨੇ ਹਾਂ ਇੱਕ ਨਾ ਪਤਾ ਕੀ ਇਹ ਤੁਸੀਂ ਓਔਨਲਾਈਨ ਵੇ ੋਗੇ ਨਾ
ਹਾਂਜੀ ਮੈਨੂੰ ਬਸ ਇਹੀ ਡਾਊਟ ਸੀ ਦੇਖੋ ਫਲਾਈਨ ਤੈ ਹੁੰਦਾ ਅਸੀਂ ਜਾਂਦੇ ਹਾਂ ਪ੍ਰ ਤੁ ਉਹਨੂੰ ਚੈੱਕ ਕਰ ਲੈਂਦੇ ਹਾਂ ਨਾ ਫਿਜ਼ਕਲੀਨੂੰ ਟੱਚ ਕਰਕੇ ਦੇਖ ਲੈਂਦੇ ਹਾਂ ਪ੍ਰੋਡਕਟ ਕਿੱਦਾਂ
ਜੀ ਹ ਸੂ ਫਬ ਹੋ ਹਜੀ ਹਜੀ ਪੈਕਸ਼ਨ ਹੁਣ
ਡਰਜਾਰ ਕਾਲ ਕੀਤੀ ਚ ਤੁਸੀਂ ਤਾਂ ਇਨੇ ਟਾਈਮ ਤੋਂ ਕੰਮ ਕਰ ਰਹੇ ਹੋ ਤੁਹਾਨੂੰ ਤਾਂ ਕਾਫੀ ਨੌਲੇਜ ਹੈਗੀ ਹੈ ਤੇ ਫਿਰ ਮੈਂ ਕਿਹਾ ਚਲੋ ਭੈਣ ਜੀ ਨੂੰ ਹੀ ਕਾਲ ਕਰਕੇ ਪੁੱਛਣੇ ਆ
ਭੈਣ ਜ ਨੇ ਕਾਲ ਕਰਕੇ ਪੁੱਛਣੇ ਆ ਹਨ ਹਾਂ ਕੋਈ ਨੀ ਤੁਸੀਂ ਮੈਨੂੰ ਦੱਸ ਦਿ ਨਾ ਸਾਰੇ ਤੇੇਨ ਹਾਂਜੀ ਹਾਂਜੀ ਤੇ ਫਿਰ ਮੈਂ ਤੁਹਾਡੇ ਤੋਂ ਡਰ ਵਗੈਰਾ ਕਰ ਲਾਂਗੀ ਨਾ ਕਾਨੂੰ ਹਾਂ ਫੇਿਰਦੇ ਵੀਡੀਓਜ਼ ਪਾਓਗੇ ਸਭ ਕੁਛ ਕਰੋਗੇ ਪਲੰਗ ਆਪਣਾ ਅਟ ਵੀ ਸੈਟ ਕਰੋਗੇ ਨਾ ਤੁ ਪਣਾ ਲ ਹੋਣਾ ਪਗਾ ਤੁਾਨ ਫਬਰਿਕਣਾ ਨਾ ਜੋ ਤਾਂ ਕਿ ਹਾਂਜੀ ਤੇ ਕੋ ਤਾਂਹੀ ਚਲਦਾ ਹਾਂ ਲ ਸੂ ਹਾਂ ਸਟਿਚਿੰਗ ਦਾ ਵੀ
ਅਗਰ ਓਨਲਾਈਨ ਸਾਨੂੰ ਮਤਲਬ ਸਟਿਚਿੰਗ ਦਾ ਵੀ ਆ ਜਾਂਦਾ, ਤੇ ਤੁਹਾਡੇ ਕੋਲ ਉਹ ਤੁਹਾਡੇ
ਆ ਜਾਂਦਾਹਾਡੇ ਕੋਲ, ਭਾਜੀ ਸਟਿਚ ਕਰਾਦੇ ਪੁਛ ਲੈ ਸਟਿਚ ਕਰੇ ਕੋਲਲ ਕੋਈ
ਤੇ ਅਸੀਂ ਸਟਿਚ ਕਰਵਾ ਕੇ, ਕਿਸੇ ਨੂੰ ਭੇਜਣਾ ਹੋਏ ਬੁਟੀਕ ਟਾਈਪ, ਜਿੱਦਾਂ ਸਵਾਉਂਦੀਆਂ
ਹਾਂ, ਨਹੀਂ ਸਭ ਮੇਜਰਮੈਂਟ ਸਭ ਕੁਛ ਔਨਲਾਈਨ, ਤੁਹਾਨੂੰ ਪਤਾ ਆ ਜਾਂਦਾ ਦੇਖੋ ਬਾਹਰ ਵੀ ਭੇਜੀ ਦੇ, ਸਾਡੇ ਤੇ ਨਾ ਬਾਹਰ ਵੀ ਜਾਂਦੇ ਨੇ, ਕੱਪੜੇ ਸਿਲ ਕੇ ਉਹ ਫੋਟੋ ਭੇਜ ਦਿੰਦੀਆਂ ਨੇ, ਜਿਸ ਤਰ੍ਹਾਂ ਦਾ ਸਵਾਉਣਾ ਹੈ, ਜਿਸ ਤਰ੍ਹਾਂ ਦਾ ਪੈਟਰਨ ਬਣਵਾਉਣਾ ਐ, ਉਹ ਸਭ ਡਿਜ਼ਾਇਨ ਨਾ ਭੇਜ ਦਿੰਦੀਆਂ ਨੇ। ਦੇਖੋ ਫੇਿਰ ਅਸੀਂ ਸਾਰਾ ਉਸ ਤਰ੍ਹਾਂ ਹੀ, ਸੇਰਖਪਾਈ ਤੇ ਬੜੀ ਜਿਆਦਾ ਆਉਂਦੀ ਹੈ ਲੈਸ ਵੀ ਲਿਆਨਿਆਂ ਪੈਂਦੀਆਂ ਨੇ ਮਾਰਕਿਟ ਤੋਂ ਕਿੰਨਾ ਕੁਛ, ਪ ਹਾਂ ਤੇ ਏਨੇ ਖੁਸ਼ ਹੁੰਦੇ ਨੇ, ਕਸਟਮਰ ਬੋਤ ਜਿਆਦਾ ੜ ਹ ਹੋਰ, ਕੋਈ ਨੀ ਅਗਰ ਸਾਨੂੰ ਕੋਈ ਵੀ ਚੀਜ਼ ਦੀ ਲੋੜ ਏ ਕੁਛ ਛੇ
ਫਾਨ
ਹਾਂਜੀ? ਤੁਆਡੀ ਆਵਾਜ਼ ਘੱਟਦੀ ਪਈ ਏ। ਹੈਲੋ। ਹਾਂਜੀ, ਹਾਂਜੀ ਕੀ ਬਨਾਇਆ ਫੇਰ ਤੁਸੀ ਅਜ? ਤੁਹਾਡੀ ਆਵਾਜ਼ ਨਾ ਘੱਟ ਆ ਰਹੀ ਸੀ ਮੈਨੂੰ ਅਛਾ, ਅਛਾ, ਅਛਾ ਬਿਨਾਂ ਫਰਾਈ ਤੋਂ ਕਿਵੇ ਤੁਸੀ ਬਣਾ ਨੇੋ?
ਕਿ ਜਿੱਦਾਂ ਅਸੀਂ ਕੋਫਤੇ
ਤਿਆਰ ਕਰਦੇ ਹਾਂਜੀ ਹਾਂਜੀ ਕੂ ਕਰੀ ਮਸੇ ਵ ਤੇਲ ਵ ਲਗਾ ਰ ਕਰ ਲ ਮਸਾਲਾ ਤਿਆਰ ਕਰ ਲੈਣਾ ਗਰੇਵੀ ਬਣਾਗੇ ਕਿਸ ਤ ਬ ਕਾਜੂਾਟਰ ਮੋਕਾ ਲ ਤੇ ਹਾਂ ਓਹਨੂੰ ਗ੍ਰਡ ਕਰਕੇ ਫੇਰ ਤੁਸੀ ਦੇਸੀ ਘਿਓ ਲੈਨਾ ਰਗੀ ਮਿਰਚ ਪਾਣੀ ਆਿਲ ਬਾਕ ਮ ਮਸਛਾ ਮੇ ਨੂੰ ਬਾਦ ਚ ਥੋੜੀ ਜਿਹੀ ਮਲਾਈ ਵਗੈਰਾ ਪਾ ਲੈਣੀ ਏ ਫ ਬਿਲੁਲ ਲੱਗਦਾ ਅਸੀਂ ਪਰ ਬਣਾਇ ਦਾ ਬੱਚੇ ਬਹੁਤ ਲਾਈਕ ਕਰਦੇ ਆ ਬੱਚਿਆਂ ਨੂੰ ਪਤਾ ਨੀ ਲੱਦਾ ਅਸੀਂ ਕਿਆ ਰਹੇ ਚਲੋ ਤੇ ਵਧੀਆ ਮੈਂ ਤੇ ਫਿਰ ਅੱਜ ਲਿਆਵਾਂਗੇਆ ਬੱਚਿਆਂ ਵਸਤੇ ਬਣਾਵਾਂਗੀ ਹਾਂਜੀ ਹਾਂਜੀ ਗਰਮ
ਕਿੰਨਾ ਸਾਡੇ ਲਈ ਵਧੀਆ
ਵਧੀਆ ਹਾਂਜੀ ੀ ਹਾਂਜੀ ਜੀ ਵਧੀਆ ਹੁੰਂਦਾ ਘਆ ਤੇ ਦੇਖੋ ਸਬਜ਼ੀਆਂ ਜਿੰਨੀ ਵੀ ਹਰੀ ਸਬਜ਼ੀਆਂ ਸਾਡੇ ਬੱਚਿਆਂ ਬੜੀ ਵਧੀਆ ਬਾਂਦੇ ਖਾ ੂ ਵਰ ਘਰ ਦਾ ਖਾਣਾ ਸਭ ਤੋਂ ਵਧੀਆ ਖਾਣਾ ਹਜੀ ਹਜੀ ਬੱਚਿਆਂ ਨੂੰ ਤੇ ਜੇ ਤੁਸੀਂ ਪਾਸਤਾ ਵਗੈਰਾ ਵੀ ਬਣਾਦੇ ਨਾ ਸੂਜੀ ਦਾ ਪਾਸਤਾ ਲੈ ਕੇ ਕਿਆ ਕਰੋ ਅਸੀਂ ਤੇ ਬਚ ਜਾ ਨੂੰ ਅਛਾ ਅਛਾ ਚਲੋ ਬੱਚਿਆਂ ਦੀ ਹੈਲਥ ਵਾਸਤੇ ਮੈਂ ਨਹੀਂ ਫਾਲਤੂ ਚੀਜ਼ਾਂ ਬਣਾਦੀ ਘਰ ਹੀ ਢੋਕਲਾ ਵਗੈਰਾ ਬਣਾ ਦਿਨੀ ਅੱਛਾ ਟੋਕਲਾ ਵਾਹ ਬਾਜ਼ਾਰ ਟੋਕਲਾ ਬਣਾਉਦੇ ਹਾਂਜੀ ਹਾਂਜੀ ਨਾ ਕਦੀ ਬਣਾਏ ਹੀ ਨੀ ਢੋਕਲਾ ਢੋਕਲਾ ਬਣਾਇ ਹੀ ਨੀ ਕਦੀ ਇਕ ਦੋ ਵਾਰੀ ਬਣਾਇਆ ਸੀ ਅਛਾ ਹਾਂਜੀ ਹਾਂਜੀ ਬਸ ਉਹ ਟਮ ਹੀ ਨ ਲੱਗਦਾ ਨਾ ਬੱਚੇ ਵੀ ਤੁਹਾਨੂੰ ਪਤਾ ਟਾਈਮ ਹੀ ਨੀ ਪਲਦਾ ਕੰਮ ਵੀ ਹੈਗਾ ਹਾਂਜੀ ਹਾਂਜੀ ਸਾਰਾ ਬੜਾ ਤੁਸੀਂ ਹਾਂ ਤੁਸੀਂ ਲਗਾ ਚੱਕਰ ਸਗੋਂ ਤੁਸੀਂ ਕਦੀ ਆ ਨਾ ਮੇਰੇ ਘਰ
ਨਹੀਂ ਆਵਾਂਗੀ
ਹਾਂਜੀ ਕੋਈ ਭਾਈ ਚਿੰਤਾ ਨਾ ਕਰੋ ਤੁਸੀਂ ਕੋਈ ਹਾਂਜੀ ਚਿੰਤਾ ਨਾ ਕਰੋ ਕੋਈ ਵੀ ਚੀਜ਼ ਦੀ ਲੋੜ ਹੈ ਮੈਂ ਤੁਹਾਡੇ ਨਾਲ ਖੜ ਹਾਂ ਹਾਂਜੀ ਹਜੀ ਹ ਚਲੋ ਹਾਂਜੀ ਹਾਂਜੀ ਉਹ ਦੇਖੋ ਹਾਂਜੀ ਚੰਗਾ ਹਾਂਜੀ ਹਾਂਜੀ ਹਾਂਜੀ ਹਜੀ ਸਤਿ ਸ੍ਰੀ ਅਕਾਲ ਜੀ